ਹੈਲੋ
ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਆਵਾਜ਼ ਨਹੀਂ ਆ ਰਹੀ ਸੀ ਕੀ ਪਹਿਲੇ
ਉਹ ਪਤਾ ਨੈਟਵਰਕ ਖ਼ਰਾਬ ਹੋ ਗਿਆ ਸੀ ਜੀ ਪਹਿਲੇ
ਅੱਛਾ ਅੱਛਾ ਹੋਰ ਸਭ ਠੀਕ ਹੈ
ਹਾਂਜੀ ਵਧੀਆ ਜ ਵਧੀਆ ਤੁਸੀਂ ਦੱਸੋ
ਠੀਕ ਹੈ ਠੀਕ ਹੈ ਹਾਂਜੀ ਹਾਂਜੀ ਸਭ ਵਧੀਆ ਹੋਰ ਬਤਾਓ
ਬਸ ਠੀਕ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ
ਹਾਂਜੀ
ਵਗੈਰਾ ਵੀ ਜਾਚ ਕਰਕੇ ਵੇਖੋ ਮੈਂ ਜਿਨਾਂ ਦੀ ਗੱਲ ਬੱਚੇ ਬੜਾ ਫਾਸਟ ਫੂਡ ਖਾਣ ਲੱਗ ਗਏ ਨੇ
ਹਾਂਜੀ ਇਹ ਤਾਂ ਹੈ ਹੀ ਹੈ ਫਾਸਟ ਫੂਡ ਤਾਂ ਬਹੁਤ ਮਤਲਬ ਕਰੇਜ਼ ਚਲਿਆ ਹੋਇਆ ਅੱਜ ਕੱਲ੍ਹ ਤਾਂ ਸਾਰੇ ਹੀ ਖਾਂਦੇ ਨੇ ਫਾਸਟ ਫੂਡ ਨਾ
ਬਿਲਕੁਲ ਦੇਖੋ ਜੀ ਚ ਨੁਕਸਾਨ ਕਿੰਨਾ ਹੈਗਾ ਇਸ ਚੀਜ਼ ਦਾ ਫਾਸ ਫੂਡ ਦਾ
ਇਹ ਤਾਂ ਆ ਹੀਏ ਅਨਹਾਈਜੀਨਿਕ ਚੀਜ਼ਾਂ ਹੁੰਦੀਆਂ ਨਾ ਜਿਹੜੀ ਬਾਹਰ ਅਸੀਂ ਜਾ ਕੇ ਖਾਂਦੇ ਹਾਂ ਫਾਸਟ ਇੱਕ ਤਰ੍ਹਾਂ ਦਾ ਕਚਰਾ ਹੀ ਹੁੰਦਾ ਹਨਾ ਬਟ ਉਹੀ ਨਾ ਸਵਾਦ ਵੀ ਲੱਗਦਾ ਦਾਵੇ ਇਸ ਲਈ ਲੋਕ ਖਾ ਲੈਂਦੇ ਨੇ ਔਰ ਇਹ ਆਲਸ ਵੀ ਹੈਗਾ ਘਰ ਬਣਾਉਣਾ ਪਏਗਾ ਇਸ ਵਜ੍ਹਾ ਬਾਹਰ ਬਣਾ ਖਾ ਲੈਂਦੀ ਹਾਂ ਜ਼ਿਆਦਾ ਟੇਸਟੀ ਆਉਂਦਾ ਵ
ਹਮ ਬਸ ਸਹੀ ਗੱਲ ਹੈ ਨਾ ਅੱਜ ਕੱਲ੍ਹ ਬੱਚੇ ਬਹੁਤ ਜਿਆਦਾ ਨਾ ਦੇਖੋ ਤੁਸੀਂ ਜਦੋਆਉਣਾ ਸ਼ਾਮੀ ਕਿੰਨੀ ਭੀੜ ਹੁੰਦੀ ਏ ਰੇਹੜੀਆਂ ਦੇ ਬਾਹਰ
ਹਾਂਜੀ ਅੱਜ ਕੱਲ ਤੇ ਕੋਨੇ ਕੋਨੇ ਤੇ ਮਤਲਬ ਰੇੜੀਆਂ ਲੱਗੀਆਂ ਹੋਈਆਂ ਰੈਸਟੋਰੈਂਟ ਖੁੱਲੇ ਹੋਏ ਨੇ ਔਰ ਮਹਿੰਗੀ ਵੀ ਬਹੁਤ ਹੁੰਦੀਆਂ ਨੇ ਇਹ ਚੀਜ਼ਾਂ ਨਾ
ਹਮ ਬਿਲਕੁਲ ਜੀ ਬਿਲਕੁਲ ਨਹੀਂ ਮਹਿੰਗੀਆਂ ਹੁੰਦੀਆਂ ਮਤਲਬ ਸਹੀ ਹੁੰਦਾ ਰੇਟ
ਨਹੀਂ ਕਈ ਜਗ੍ਹਾ ਤੇ ਬਹੁਤ ਮਹਿੰਗੇ ਹੁੰਦੇ ਨੇ ਜਿਵੇਂ ਨਾ ਮਤਲਬ ਰੇਹੜੀਆਂ ਵਗੈਰਾ ਤੇ ਚੀਜ਼ਾਂ ਸ ਕੀ ਏ ਮਿਲ ਜਾਂਦੀਆਂ ਨੇ
ਹਨਾ ਜਿਵੇਂ ਵੱਡੇ ਵੱਡੇ ਰੈਸਟੋਰੈਂਟ ਵਗੈਰਾ ਹੋ ਗਏ ਨਾ ਇਹ ਚੀਜ਼ਾਂ ਬਹੁਤ ਮਹਿੰਗੀਆਂ ਮਿਲਦੀਆਂ ਨੇ ਹਨਾ
ਤੇਰੇ ਲਈ ਅੱਜ ਕੱਲ ਤਾਂ ਹੁਣ ਤੁਸੀਂ ਐ ਵੇਖੋ ਉੱਥੇ ਲੋਕੀ ਜ਼ਿਆਦਾ ਜਾਂਦੇ ਨੀ ਜ਼ਿਆਦਾਤਰ ਲੋਕੀ ਉਹਨੂੰ ਸਟਰੀਟ ਫੂਡ ਤੇ ਖਾਣ ਲੱਗ ਗਏ ਨੇ
ਹਾਂ ਗੋਲ ਗੱਪੇ ਵਗੈਰਾ ਚੌਮਿਨ ਬਰਗਰ ਵਗੈਰਾ ਹਨਾ ਮੋਮੋਸ ਬਹੁਤ ਖਾਂਦੇ ਨੇ ਅੱਜ ਕੱਲ੍ਹ ਲੋਕ ਫਰਾਾਈਡ ਮੋਮੋਜ ਮੋਮੋਜ਼ ਕਈ ਤਾਂ ਲੋਕ ਚ ਫੂਡ ਚੈਲੇਂਜ ਵੀ ਕਰਨ ਲੱਗ ਗਏ ਨੇ ਇੰਸਟਾਗ੍ਰਾਮ ਰੀਲਾਾਂ ਬਣਾਉਣ ਲੱਗ ਗਏ ਨੇ ਸੋ ਸੋ ਮੋਮੋਸ ਖਾ ਲੈਂਦਾ ਇੱਕ ਬੰਦਾ ਮਤਲਬ ਪੇਟ ਖਿੱਚੀ ਜਾ ਰਹੇ ਨੇ ਫੇਿਰ ਅਗਲੇ ਦਿਨ ਕਿਆ ਪਤਾ ਉਹਦਾ ਪੇਟ ਹੀ ਖ਼ਰਾਬ ਹੋ ਗਿਆ ਹੋਵੇ
ਕੋਈ ਤੇ ਕਹਿ ਨੀ ਪਤਾ ਤੁਾਨੂੰ ਕਿੰਨਾ ਨੁਕਸਾਨ ਹੈ ਬਸ ਪੈਸਿਆਂ ਦੇ ਲਾਲਚ ਲਾਲਚ ਚੀਜ਼ ਕਰ ਲੈਂਦੇ ਆ
ਇੱਕ ਤਰ੍ਹਾਂ ਦਾ ਮੋਮੋਸ ਜਿਵੇਂ ਉਬਾਲ ਕੇ ਖਾਂਦੇ ਨੇ ਮਨ ਤੇ ਬੜੇ ਗੰਦੇ ਲੱਗਦੇ ਨੇ ਮੋਮੋਸ ਵਗੈਰਾ ਨਾ ਫਰਾਈਡ ਖਾ ਲੈਂਣੇ ਆ ਬਟ ਉਹ ਕੱਚਾ ਮੈਦਾ ਨਹੀਂ ਖਾਂਦਾ ਜਾਂਦਾ ਬਟ ਬਹੁਤ ਸਾਰੇ ਲੋਕ ਖਾਂਦੇ ਨੇ ਨਾਲ ਉਹ ਚਟਣੀ ਹੁੰਦੀ ਥੀ ਮਿਰਚਾ ਵਾਲੀ
ਹਾਂ ਸਹੀਏ
ਫੂਡ ਫੂਡ ਚੈਲੇਂਜ ਜੋ ਆ ਰਹੇ ਨੇ ਇੰਸਟਾਗ੍ਰਾਮ ਦੇ ਨਾ ਉੱਥੋਂ ਦੇ ਲੋਕ ਇੰਸਪਾਇਰ ਹੋ ਅੱਜ ਕੱਲ ਮਤਲਬ ਡੇਲੀ ਫਾਸਟ ਫੂਡ ਖਾ ਰਹੇ ਡੇਲੀ
ਜਿੱਥੋਂ ਕਿ, ਇਹ ਮੋਟਾਪਾ ਹੀ ਚੜ੍ਹ ਰਿਹਾ ਮਤਲਬ ਵੇਟ ਗੇਨ ਹੀ ਹੋ ਰਿਹਾ, ਲੋਕਾਂ ਨੂੰ ਅੱਜ ਕੱਲ੍ਹ ਬਹੁਤ ਲੋਕ ਨਾ ਜਿੰਮ ਜਾਣ ਲੱਗ ਗਏ ਨੇ, ਕਿਉਂਕਿ ਉਹ ਓਵਰਵੇਟਡ ਹੋ ਰਹੇ ਨੇ। ਹਨਾ ਲੇਡੀਜ਼ ਹੋ ਗਿਆਂ, ਗਰਲਜ਼ ਹੋ ਗਿਆਂ। ਤੇ ਉਹ ਫਾਸਟ ਫੂਡ ਦੇ ਕਾਰਨ ਹੀ ਤੇ ਹੋ ਰਿਹਾ ਵੇ। ਬਿਮਾਰ ਹੋ ਰਹੇ ਨੇ, ਲੋਕ ਬੱਚਿਆਂ ਨੂੰ ਚਸ਼ਮੇ ਲੱਗ ਰਹੇ ਨੇ ਹਨਾ ਬੱਚੇ ਵੀ ਮਤਲਬ ਰੋਟੀ ਘੱਟ ਖਾਂਦੇ ਨੇ ਉਹਨਾਂ ਨੂੰ ਇੱਕ ਤਾਂ ਫੋਨ ਦੇ ਦੋ ਉਹ ਦੂਜਾ ਫਾਸਟ ਫੂਡ ਕੁਛ ਬਰਗਰ, ਚੌਮਿਨ ਵਗੈਰਾ, ਖੁਦ ਹੀ ਓਰਡਰ ਕਰ ਲੈਂਦੇ ਨੇ। ਯਾ ਖੁਦ ਹੀ ਜਾ ਕੇ ਲੈਦੇ ਨੇ, ਸਮੋਸੇ ਵਗੈਰਾ ਹੋ ਗਿਆ ਹਨਾ।
ਉਹੀ ਤੇ ਬੋਹਤ ਜਾਦਾ ਚੱਲ ਪਿਆ ਨਾ।
ਉਹ ਮਤਲਬ ਇੱਕ ਤੇ ਕੀ ਹੈ ਨਾ ਜਿਵੇਂ ਮੰਨ ਲਓ ਰੇਹੜੀ ਤੇ ਸਮੋਸੇ ਵਗੈਰਾ ਛੋਲੇ ਭਠੂਰੇ ਬਣ ਰਹੇ ਨੇ ਇੱਕ ਤਾਂ ਕੀ ਹੈ ਨਾ ਉਹ ਮਤਲਬ ਗੰਦਾ ਤੇਲ ਯੂਜ ਕਰਦੇ ਨੇ ਉਹ ਤੇਲ ਨੀ ਬਦਲਦੇ। ਗੱਲ ਐਵੇ ਹਨਾ ਰ ਦੂਜਾ ਆਸ ਪਾਸ ਜਿਹੜੇ ਰੋਡ ਤੋਂ ਧੂੰਆਂ ਵਗੈਰਾ, ਡਸਟਿੰਗ ਵਗੈਰਾ, ਉਹ ਸਾਰੀਆਂ ਕੜਹੀਆਂ ਵਿਚ ਜਾ ਰਹੀ ਹੈ। ਜਿੱਥੋਂ ਮਤਲਬ ਸਾਡੇ ਲਈ ਹੀ ਨੁਕਸਾਨ ਏ। ਹਨਾ, ਬਟ ਇੱਕ ਇਹ ਚੀਜ਼ ਹੈ ਕਿ ਉਹ ਨਾ ਸਾਡੇ ਸਾਹਮਣੇ ਬਣਾ ਰਹੇ ਨੇ ਕੁਛ ਮਿਲਾਵਟ ਨੀ ਹੈ, ਜਿਵੇਂ ਕੋਈ ਕੈਮੀਕਲ ਵਗੈਰਾ ਨੀ ਹੈਗਾ। ਬਟ ਜਿਹੜਾ ਹੋਟਲਾਂ ਵਿਚ ਹੁੰਦਾ ਨਾ ਤੇ ਉਹਦੇ ਚ ਤੇ ਇਹ ਵੀ ਨੀ ਪਤਾ ਨਾ, ਕਿ ਉਹ ਚੀਜ਼ ਕਿੰਨੀ ਪੁਰਾਣੀ ਏ, ਮਹੀਨੇ ਪੁਾਨਣੀ ਹੈ, ਜਾਂ ਛੇ ਮਹੀਨੇ ਪੁਰਾਣੀ ਅੱਜ ਕੱਲ ਲੋਕ ਤੇ ਐ ਪਾਇਰੀ ਡੇਟ ਵੀ ਮਤਲਬ ਉਹਦੇ ਉੱਤੇ ਵੀ ਨਾ ਕਾਗਜ਼ ਲਗਾ ਦਿੰਦੇ ਨੇ, ਨਿਊ ਦੀ ਡੇਟ ਬਣਾ ਦਿੰ ਦੇ ਨੇ ਹਨਾ।
ਬਿਲਕੁਲ ਜੀ।
ਹੋਮ, ਹੋਮ ਫੂਡ ਸਭ ਤੋਂ ਵਧੀਆ, ਘਰ ਬਹਿ ਕੇ ਤੁਸੀਂ ਕੁਛ ਵੀ ਬਣਾ ਲਓ ਯੂਟਿਊਬ ਤੋਂ ਦੇਖ ਕੇ ਹਨਾ ਕੁਛ ਵੀ ਹੈਲਥ ਚੀਜ਼ ਤੁਸੀਂ ਘਰ ਬਹਿ ਕੇ ਬਣਾ ਸਕਦੇ ਹੋ। ਬਾਹਰੋਂ ਔਡਰ ਕਰਨ ਦੀ ਵਜ੍ਹਾ ਨਾਲ।
ਹਾਂਜੀ। ਹੁਣ ਤੁਸੀਂ ਜਿਹੜੀ ਜਿਵੇਂ ਬਜ਼ਾਰੋਂ ਜਿਹੜੀ ਚੀਜ਼ ਮਿਲਦੀ ਹੈ, ਜਿਵੇਂ ਚੌਮਿਨ ਵ ਉਹ ਘਰ ਵੀ ਬਣ ਜਾਂਦੇ ਨੇ ਅਗਰ ਬੰਦਾ ਘਰ ਬਣਾ ਲਏ ਓ ਜਾਦਾ ਵਧੀਆ।
ਹਾਂਜੀ ਕਈਆਂ ਨੂੰ ਉਹ ਨੂੰ ਘਰ ਬਣਾਉਣ ਤੇ ਰੱਫੜ ਪੈਂਦਾ ਹੈ, ਨਾ ਕਿ ਮਤਲਬ ਕੌਣ ਇੰਨਾ ਸਿਆ ਪਾਂ ਕਰੇ ਘਰ ਬਣਾਵੇ ਹਨਾ।
ਤੇ ਇਸ ਕਰਕੇ ਬਾਹਰੋਂ ਔਡਰ ਕਰ ਲੈਂਦੇ ਨੇ ਬਟ ਬਾਹਰੋਂ ਜਿਹੜੀ ਚੀਜ਼ ਬਣ ਰਹੀ ਹੈ ਨਾ ਉਹ ਨੁਕਸਾਨ ਉਹਦੇ ਜਾਦਾ ਹੈਗੇ ਨੇ, ਜਿਹੜੀ ਘਰ ਬਣ ਰਹੀ ਹੈ ਨਾ ਉਹਦੇ ਨੁਕਸਾਨ ਘੱਟ ਨੇ ਕਿ ਆਪਾਂ ਉਹਦੇ ਚ ਨਾ ਤੇਲ ਵੀ ਕੱਟ ਪਾ ਸਕਦੇ ਹਾਂ ਅੱਜ ਕੱਲ੍ਹ ਲੋਕ ਜਿਹੜੇ ਜਿਮ ਵਗੈਰਾ ਜਾਂਦੇ ਨੇ ਨਾ ਉਹ ਇਨਾ ਓਇਲ ਯੂਜ ਨੀ ਕਰਦੇ ਉਹ ਓਵਨ ਵਿੱਚ ਗਰਮ ਕਰ ਲੈਂਦੇ ਲਾਇਕ ਸਮੋਸਾ ਹੋ ਗਿਆ ਜਾਂ ਪੂੜੀ ਹੋ ਗਈ ਹਨਾ। ਥੋੜ੍ਹਾ ਘੱਟ ਤੇਲ ਯੂਜ ਹੁੰਦਾ ਏਅਰ ਫਰਾਈ ਵਿੱਚ ਨਾ ਵੈਸੇ ਤੇ ਪਹਿਲੇ ਲੋਕ ਬਹੁਤ ਮਤਲਬ ਓਇਲੀ ਚੀਜ਼ਾਂ ਖਾਂਦੇ ਸਨ, ਹੁਣ ਤੇ ਇਹ ਆਵੇ ਕਿ ਘਰ ਬਹਿ ਕੇ ਜੋ ਮਰਜੀ ਤੁਸੀਂ ਬਨਾ ਲੋ ਯੂਟਿਊਬ ਤੇ ਵੇਖ ਕੇ ਨਾ। ਉਹ ਇੱਕ ਤਰ੍ਹਾਂ ਦਾ ਨਾ ਹੈਲਥੀ ਹੁੰਦਾ ਵੇ।
ਹਾਂਜੀ-ਹਾਂਜੀ।
ਹਨਾ ਬਟ ਜਿਹੜੇ ਵਰਗਿੰਗ ਲੋਕ ਹੈਗੇ ਨੇ, ਉਹ ਨਹੀਂ ਬਣਾ ਪਾਉਂਦੇ ਇਸ ਲਈ ਉਹ ਬਾਹਰੋਂ ਖਾਣਾ ਵੀ ਬਾਰੋਂ ਔਡਰ ਕਰਦੇ ਨੇ।
ਹ।
ਜਿਨਾਂ ਕੋਲ ਟਾਈਮ ਨੀ ਹੁੰਦਾ ਯਾ ਜਿਨਾਂ ਨੂੰ ਕਈਆਂ ਨੂੰ ਬਣਾਣਾ ਵੀ ਨੀ ਆਦਾ। ਹ ਜਿਨਾਂ ਨੂੰ ਸ਼ੌਕ ਹੁੰਦਾ ਉਹ ਤੇ ਘਰ ਬਹਿ ਕੇ ਬਣਾ ਹੀ ਲੈਂਦੇ ਨੇ ਹਨਾ।
ਹਾਂ ਬਿਲਕੁਲ ਜੀ ਬਿਲਕੁਲ, ਐ ਤੇ ਵੇਖੋ ਕਈ ਵਾਰੀ ਲੱਤ ਲੱਗ ਜਾਂਦੀ ਹੈ ਨਾ ਫਾਸਟ ਫੂਡ ਦੀ ਬਹੁਤ ਜ਼ਿਆਦਾ, ਉਹਦੇ ਬਿਨਾਂ ਰਹਿ ਨੀ ਸਕਦੇ।
ਐ ਤੇ ਹੇਈਏ ਰੋਜ਼ ਰੋਜ਼ ਹੁਣ ਕਈਔ ਕੋ ਪੈਹੇ ਵੀ ਨੀ ਹੁਂਦੇ ਹੈਨਾ।
ਹਾਂਜੀ ਹਾਂਜੀ
ਐ ਤੇ ਹੈਈ ਏ।
ਕਿੰਨਾ ਨੁਕਸਾਨ ਹੋ ਰਯੇ, ਅੱਜ- ਕੱਲ ਬੱਚੇ ਖਾ ਰੇ ਨੇ ਕਿੰਨਾ ਜਾਦਾ ਫਾਸਟ ਫੂਡ
ਪਤਾ ਕੀ ਹੋ ਰਹਾ, ਚਸ਼ਮੇ ਲੱਗ ਰੇ ਨੇ, ਇੱਕ ਤੇ ਓਨਾਂ ਦੀ ਹਾਈਟ ਨੀ ਵੱਧ ਰੀ ਉਹ ਚੀਜ਼ ਨਾਲ ਹੈਨਾ, ਮੋਟਾਪਾ ਬੋਤ ਮਤਲਬ ਓਵਰਵੇਟ ਹੋ ਰੇ ਨੇ ਬੱਚੇ। ਓਨਾਂ ਦੇ ਅੰਦਰ ਆਲਸ ਹੀ ਬੋਤ ਆ ਜਾਂਦਾ ਵੇ, ਅਗਲੇ ਦਿਨ ਬਿਮਾਰ ਹੋ ਜਾਂਦੇ ਨੇ ਸਕੂਲ ਦੀ ਛੁੱਟੀ ਟਵੀਸ਼ਨ ਦੀ ਛੁੱਟੀ ਹੋ ਜਂਦੀ ਹੈ ਫੇਰ ਓਣਾ ਦੀ, ਹੈਨਾ। ਚਾਰ ਚਾਰ -ਪੰਜ ਦਿਨ ਓ ਸਕੂਲ ਨੀ ਜਾਂਦੇ, ਔਰ ਸਾਰਾ ਦਿਨ ਓਨਾ ਨੂੰ ਫ਼ੋਨ ਚਲਾ ਲੋ ਏਦੇ ਤੋਂ ਓਨਾ ਦੀ ਹੈਲਥ ਤੇ ਬੋਤ ਇਫੈਕਟ ਪੈ ਰਿਆ ਵੇ।
ਓ ਤੇ ਬੋਤ ਜਾਦਾ
ਜਿੱਥੇ ਓਨਾਂ ਦੇ ਨਾ ਮਤਲਬ ਦਿਮਾਗ ਵੀ ਕਮਜ਼ੋਰ ਹੋ ਜਾਂਦਾ ਫਾਸਟ ਫੂਡ ਖਾਣ ਨਾਲ ਨਾ।
ਬੋਤ ਜਾਦਾ ਜੀ ਕਈ ਵਾਰ ਤਾਂ ਚੌਮੀਨ ਹੋਂਦੀ ਐ ਜੇੜੀ, ਓਦੇ ਅੰਦਰ ਕੀੜੇ ਵੀ ਹੁੰਦੇ ਨੇ।
ਹਾਂਜੀ, ਕਈ ਚੀਜ਼ਾਂ ਨਿਕਲੀਆਂ ਨੇ ਹੁਣ ਪਿੱਛੇ ਮੈਂ ਤੋਹਾਨੂੰ ਏੱਕ--ਮਤਲਬ ਰੀਲ ਹੀ ਵੇਖੀ ਸੀ। ਏੱਕ ਬੋਤ ਵੱਡਾ ਰੈਸਟੋਰੈਂਟ ਹੈਗਾ ਵੇ, ਉੱਥੇ ਨਾ ਏੱਕ ਪਰਸਨ ਮਤਲਬ ਘੁੰਮਣ ਜਾ ਰੇ ਹੋਣੇ ਨੇ। ਹੇਨਾ, ਓਨਾਂ ਨੇ ਨਾ ਟਿੱਕੀ ਵਗੈਰਾ ਉੱਥੋਂ ਲਿੱਤੀ ਨਵਾਂ ਰੈਸਟੋਰੈਂਟ ਸੀ ਹਜੇ ਨਿਊ ਓਪਨਿੰਗ ਹੋਈ ਸੀ ਓਦੀ, ਪੰਜ -ਛੇ ਦੇਨ ਹੀ ਹੋਏ ਸਨ। ਤੇ ਓ ਟਿੱਕੀ ਚ ਛਿਪਕਲੀ ਨਿਕਲੀ।
ੳਹ! ਵੇਖਲੋ
ਹੈਨਾ
ਹਮ ਬੋਤ ਬੂਰਾ ਹਾਲ ਏ ਜੀ।
ਹਮ ਏ ਤੇ ਹੈ ਹੇਈ ਏ, ਬੁਰਾ ਹਾਲ ਤੇ ਹੈਗਾ ਈ ਏ।
ਅਈ ਏ ਬਸ ਘਰ ਦਾ ਖਾਣਾ ਖਾਏ
ਹਾਂ, ਪਹਿਲੇ ਤੇ ਬਜ਼ਾਰ ਜਾ ਕੇ ਨਾ ਪਹਿਲੇ ਵੇਖੋ ਕੇ ਤੋਆਡੇ ਸਮਾਨ ਵਿੱਚ ਕੋਛ ਐਸਾ ਹੈ ਤੇ ਨੀ ਫੇਰ ਖਾਓ, ਐ ਨੀ ਕਿ ਮਤਲਬ ਅੱਖਾਂ ਬੰਦ ਕਰਕੇ ਖਾਓ। ਫੇਰ ਕੱਲ ਨੂੰ ਕੋਛ ਹੈਲਥ ਨੂੰ ਹੋ ਜੇ, ਔਰ ਫੇਰ ਡਾਕਟਰ ਦੀ ਦੁਕਾਨਾਂ ਦੇ ਚੱਕਰ ਲੱਗਦੇ ਰਹਣਗੇ ਹੇਨਾ। ਡੋਕਟਰ ਵੀ ਐਸੇ ਨੇ ਓਹ ਮਤਲਬ ਪੂਰਾ ਨਿਚੋੜ ਹੀ ਦੇਂਦੇ ਨੇ, ਜਦ ਤੱਕ ਓਨਾਂ ਦਾ ਵੱਡਾ ਬੇੱਲ ਨੀ ਨਾ ਬਨਦਾ। ਪਾਵੇਂ ਕੋਈ ਬਮਾਰੀ ਹੋਵੇ ਨਾ ਹੋਵੇ -ਏ ਟੈਸਟ ਕਰਾ ਲੋ, ਓ ਟੈਸਟ ਕਰਾ ਲੋ, ਹਨਾ। ਏਨੀ ਦਵਾਈਆਂ ਖਾ ਲੋ, ਏਨੇ ਦਿਨ ਖਾਣੀ ਏ, ਪੈਸੇ ਹੀ ਮਤਲਬ ਖਾਂਦੇ ਨੇ ਡੋਕਟਰ ਵਗੈਰਾ ਅੱਜ ਦੇ ਟੇਮ ਤੇ।
ਓ ਤੇ ਹੈ ਈ ਏ ਜੀ ਬਿਲਕੁਲ- ਡਾਕਟਰ ਨੂੰ ਤੇ ਭਾਨਾ ਚਾਈਦਾ ਜੀ।
ਹੋਮ ਫੂਡ ਜਾਦਾ ਵਧੀਆ ਹੋਣਾ ਏ, ਯਾ ਫਾਸਟ ਫੂਡ?
ਨਾ ਜੀ ਨਾ, ਹੋਮ ਫੂਡ ਸਭ
ਹੈਨਾ, ਕਰ ਬੈ ਕੇ ਤੇ ਅਪਾਂ ਸਮੋਸੇ ਮਤਲਬ, ਹਰ ਚੀਜ਼ ਬਨਾ ਸਕਦੇ ਗੋਲ ਗੱਪੇ ਵੀ ਬਨਾ ਸਕਦੇ ਹਾਂ ਹਨਾ, ਅੱਜ ਕੱਲ੍ਹ ਤੇ ਲੋਕ ਰੀਲ ਘਰ ਬੈ ਕੇ ਕੋਈ ਚੀਜ਼ ਬਨਾਂਦੇ ਨੇ, ਨਾਲ ਹੀ ਓਦੀ ਰੀਲ ਪਾ ਦੇੰੰਦੇ ਨੇ ਸੋਸ਼ਲ ਮੀਡੀਆ ਤੇ ਹਮ ਨੇ ਹੈਲਥੀ ਯੇ ਬਨਯਾ, ਆਜ ਹਮਨੇ ਯੇ ਬਨਾਯਾ। ਘਰ ਮੇ ਈ ਬੈਠ ਕੇ ਯੇ ਬਨਾਯਾ, ਤੇ ਓ ਚੀਜ਼ ਬੋਤ ਵਧੀਆ ਹੈਗੀ ਐ, ਕਰ ਬੈਠ ਕੇ ਅਸੀਂ ਜੇੜੀ ਚੀਜ਼ ਬਨਾ ਰੇ ਆ, ਖਾ ਰੇ ਆ, ਅਪਣੇ ਬੱਚੇਆਂ ਨੂੰ ਖੁਵਾ ਰੇ ਆ, ਓਨਾਂ ਦੀ ਹੈਲਥ ਲੀ ਵੀ ਬੋਤ ਵਧੀਆ ਵੇ। ਫੇਰ ਓ ਬਾਰ ਦਾ ਵੀ ਨੀ ਮੰਗਣਗੇ ਅਗਰ ਤੁਸੀਂ ਕਾਰ ਬਣਾ ਕੇ ਹੀ ਦੋਵੋਗੇ ਓਨਾਂ ਨੂੰ। ਅਪਨੇ ਹੱਥਾਂ ਨਾਲ ਬਣਾ ਕੇ ਦੋਵੋਗੇ, ਜੂਸ ਵੀ ਬਣਾ ਸਕਦੇ ਆ ਅੱਜ-ਕੱਲ। ਤੇ ਏਡੀ ਗਰਮੀ ਹੈਗੀ ਏ ਨਾ, ਬਜ਼ਾਰ ਕਿਤੇ ਪੰਜਾ- ਸੌ ਰੁਪਏ ਦਾ, ਏਕ ਸੌ ਵੀ ਰੁਪਏ ਦਾ ਗਲਾਸ ਪੀਣਾ ਜੂਸ ਦ ਓਈਯੋ ਤੁਸੀਂ ਕਾਰ ਬਣਾ ਲੋ।
ਹਾਂ ਸਹੀ ਗੱਲ ਏ ਨਨਾ ਬੰਦਾ ਫਰੂਟ ਲਿਆ ਕੇ
ਪੀਣਾ ਕਾਰ ਤੁਸੀਂ ਆਪਣੇ ਸਾਰੇ ਟੱਬਰ ਨੂੰ ਪਿਆਓ ਬਣਾ ਕੇ।
ਓ ਤੇ ਐ ਈ ਏ।
ਹੈਨਾ-
ਬਿਲਕੁੱਲ ਜੀ ਬਿਲਕੁੱਲ।
ਦੂਜਿਆਂ ਨੂੰ ਵੀ ਦੱਸੋ ਕਿਵੇਂ ਬਣਾਇਆ ਵੇ ਐ ਵੇਂ ਕਿ ਘਰ ਸਾਰੀ ਚੀਜ਼ਾਂ ਹੋਣੀ ਚਾਹੀਦੀਆਂ। ਤਾਂ ਈ ਉਸ ਚੀਜ਼ ਦਾ ਮਤਲਬ ਫ਼ਰਕ ਪੈਂਦਾ ਵੇ
ਹਾਂ ਓ ਜੂਸ ਦਾ ਵੇਖੋ ਕੀ ਫਰਕ ਪੈਣਾ ਜੂਸ ਤੇ ਜੈਵੇਂ ਬਾਰ ਹੁੰਦਾ ਉਵੇਂ ਕਾਰ ਦਾ ਈ ਹੁੰਦਾ। ਬਸ ਐ ਹੁੰਦਾ ਥੋੜਾ ਡਰਾਈ ਫਰੂਟ ਪਾ ਦਿੰਦੇ ਨੇ ਓ ਜੀਭ ਤੇ ਹਰ ਕਾਰ ਚ ਹੁੰਦੀ ਏ ਨਾ
ਹਾਂ। ਬਣ ਜਾਂਦਾ ਇਜਲੀ ਜੂਸ ਵੀ ਨਾ ਜੇੜਾ ਮਰਜੀ ਬਣਾ ਲੋ ਤੁਸੀਂ ਜੂਸ ਅਨਾਰ ਦਾ ਬਣਾ ਲੋ, ਸੇਬ ਦਾ ਬਣਾ ਲੋ, ਅੰਬ ਦਾ ਅੱਜ-ਕੱਲ ਤੇ ਅੰਬ ਵੀ ਬੋਤ ਚੱਲ ਰੇ ਨੇ ਨਾ ਸੀਜਨ ਹੈਗਾ ਅੰਬਾ ਦਾ, ਤਰਬੂਜ ਦਾ
ਬਿਲਕੁੱਲ-
ਹਾਂ ਬਰਫ਼ ਪਾ ਕੇ ਈਜ਼ਲੀ ਬਣ ਜਾਂਦਾ ਦੁੱਧ ਪਾ ਕੇ ਬਣਾ ਲੋ ਹੈਲੱਥ ਲਈ ਬੋਹਤ ਵਧੀਆ ਹੈਗਾ। ਜੂਸ ਸੈਂਡਵਿਚ ਵਗੈਰਾ ਸੈਂਡਵਿਚ ਵੀ ਬਣ ਜਾਂਦਾ ਵੇ ਕਾਰ ਅਗਰ ਤੁਸੀਂ ਜਿੰਮ ਜਾ ਰੇ ਓ ਸੈਲਡ ਵੀ ਬਣ ਜਾਂਦਾ ਅੱਜ-ਕੱਲ੍ਹ ਤੇ ਰੀਲਸ ਪਾ ਰੇ ਨੇ ਲੋਕ ਹੈਨਾ ਯੂ ਟਊਬ ਤੇ ਵੀਡੀਓ ਦੇਖ ਲੋ ਹੈਲੱਥ ਲਈ ਕੇੜੀ ਚੀਜ਼ ਵਧੀਆ ਵੇਖ ਓ ਬਣਾ ਕੇ ਖਾ ਲੋ। ਅਦਰਵਾਈਜ਼ ਦੇ ਘਰ ਦੀ ਨਾ ਹਰ ਚੀਜ਼ ਮਤਲਬ ਵਧੀਆ ਹੈ ਹੈਗੀ ਏ ਦਾਲ ਚੌਲ ਜੇੜੀ ਵੀ ਅ ਰੋਟੀ ਖਾਂਦੀ ਆ ਹੈਨਾ ਹੈਲਥ ਲਈ ਬੋਤ ਵਧੀਆ ਏ ਪ੍ਰੋਟੀਨ ਲਈ ਸਾਡੇ ਲਈ ਪਨੀਰ ਵਧੀਆ ਵੇ ਹੈਨਾ ਦੁੱਧ ਜ਼ਿਆਦਾ ਵਧੀਆ ਵੇ ਤੇ ਜੇੜੇ ਲੋਕਾਂ ਨੂੰ ਆਪਣੀ ਹੈਲੱਥ ਨੂੰ ਸਹੀ ਰੱਖਣਾ ਐ ਤੇ ਇਹ ਚੀਜ਼ਾਂ ਤੇ ਯੂਜ ਕਰਨੀਆਂ ਹੋਣਗੀਆਂ ਨਾ-
ਹਾਂ ਬਿਲਕੁੱਲ ਜੀ ਬਿਲਕੁੱਲ ਸਹੀ ਗੱਲ
ਹਾਂ ਬੋਤ ਸਾਰੇ ਲੋਕ ਜਿਮ ਵੀ ਇਸ ਲਈ ਜਾਂਦੇ ਨੇ ਨਾ ਕਿ ਆਪਣੇ ਆਪ ਨੂੰ ਫਿੱਟ ਰੱਖਣ ਲਈ। ਔਰ ਓਇਲੀ ਚੀਜ਼ਾਂ ਸਾਨੂੰ ਕੱਟਣੀਆਂ ਪੈਣਗੀਆਂ ਅਪਣੇ ਤੋਂ ਨਾ ਤਾਂ ਹੀ ਇਹ ਚੀਜ਼ਾਂ ਤੋਂ ਤਾਂ ਹੀ ਆਪਾਂ ਸਹੀ ਰਹਿ ਪਾਵਾਂਗੇ ਨਾ
ਹਾਂਜੀ ਬਿਲਕੁੱਲ ਚਲੋ ਠੀਕ ਏ ਜੀ ਸਤਿ ਸ੍ਰੀ ਅਕਾਲ।
ਜੀ ਗੱਲ